ਹੈਲੋ, ਹਾਂਜੀ। ਜੀ,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
ਕਿਵੇਂ ਹੋ?
ਬਸ ਜੀ ਠੀਕ ਆਂ, ਤੁਸੀਂ ਸੁਣਾਓ ਜੀ?
ਮੈਂ ਵੀ ਵਧੀਆ ਹੋਰ ਕੀ ਕਰ ਰੇ ਸੀ?
ਹਾਂ, ਬਸ ਫਰੀ ਹੋ ਕੇ ਬੈਠੀ ਸੀ। ਬਸ ਫਰੀ ਹੋ ਕੇ ਬੈਠੀ ਹ ਥੋੜਾ ਇਨਾ ਮੈਂ ਹੁਣ! ਹਾਂਜੀ, ਹਾਂਜੀ ਰੋਟੀ ਖਾ ਲਈ ਬਸ ਤੁਸੀਂ ਸੁਣਾਓ, ਕਿੱਥੇ ਬੋਲਦੇ ਪਏ ਹੋ? ਮੈਂ ਦਰਸਲ ਬਣਾਇਆ ਕੱਟਲ ਦੀ ਸਬਜ਼ੀ ਔਰ ਚਾਵਲ।
ਕੇਹੜੀ ਸਬਜ਼ੀ?
ਹੈਲੋ, ਮੈਂ ਕੜਮ ਦੀ ਸਬਜ਼ੀ ਬਣਾਈ ਸੀ ਨਾਲ ਰਾਜਮਾਂ ਬਣਾਏ ਉਹ ਚਾਵਲ ਬਣਾਏ ਸੀ ਸਾਥ ਮੇ।
ਅੱਛਾ, ਅੱਛਾ, ਅੱਛਾ, ਅਛਾ, ਅਸੀਂ ਅੱਜ ਰਾਜਮਾ ਚਾਵਲ ਬਣਾਏ ਸੀਗੇ। ਅਸੀਂ ਜਗਾਦਰੀ ਤੋਂ ਬੋਲਦੇ ਹਾਂ, ਅਸੀਂ ਜਗਾਦਰੀ ਬੋਲਦੇ
ਅੱਛਾ ਅੱਛਾ ਅੱਛਾ ਮੈਂ ਜ, ਮੈਂ ਜੰਮੂ ਤੋਂ ਬੋਲ ਰਹੀ ਹਾਂ।
ਅੱਛਾ ਜੀ, ਜੰਮੂ ਤੋਂ? ਵਧੀਆ, ਹੋਰ
ਹਾਂਜੀ-ਹਾਂਜੀ, ਮੈਂ ਜੰਮੂ ਤੋਂ ਬੋਲ ਰਹੀ ਹਾਂ। ਬਸ ਠੀਕ-ਠਾਕ, ਤੁਸੀਂ ਸੁਣਾਓ? ਜਗਾਦਰੀ ਮੇਰੇ ਲੱਗੇ ਤਿੰਨ ਚਾਰ ਸਾਲ ਹੋ ਗਏ ਨੇ ਮੈਨੂੰ ਆਏ ਦੇ। ਦਰਸਲ ਮੇਰੀ ਫੈਮਿਲੀ ਆਪਣੀ ਮੇਰੀ ਫੈਮਲੀ ਵੀ ਉੱਥੇ ਹੀ ਐ, ਸਾਰੇ।
ਅੱਛਾ, ਅੱਛਾ, ਅੱਛਾ, ਅੱਛਾ, ਅੱਛਾ।
ਹਾਂ ਮੇਰੀ ਭੈਣਾਂ ਵੇ, ਮੇਰੀ ਨਨਾਨਾ ਨੇ, ਮੇਰੇ ਨਾਨਕੇ ਨੇ। ਮੇਰੇ ਚਾਚਕੇ ਚਾਚੇ ਵਗੈਰਾ ਸਾਰੇ ਉੱਥੇ ਹੀ ਨੇ ਜਗਾਦਰੀ ਨੇ।
ਅੱਛਾ-ਅੱਛਾ ਜੀ, ਤੁਸੀਂ ਜੰਮੂ ਰਹਿੰਦੇ ਹੋ?
ਹਾਂਜੀ-ਹਾਂਜੀ, ਮੇਰੀ ਸ਼ਾਦੀ ਮੈਰਿਜ ਜੰਮੂ ਹੋਇ ਦੀ ਹਨਾਂ।
ਅੱਛਾ-ਅੱਛਾ-ਅੱਛਾ ਹੋਰ ਤੁਸੀਂ ਕਿੱਥੇ ਘੁੰਮਣਾ ਫਿਰਨਾ ਜਾਦਾ ਪਸੰਦ ਕਰਦੇ ਔ?
ਮੈਂ ਤੇ ਜਿਆਦਾਤਰ ਤਾਂ ਲੋਕਲ ਹੀ ਘੁੰਮਦੀ ਜਾਂਦੀ ਆ। ਘੁੰਮ ਫਿਰ ਲੈਂਨੀ ਆ ਥੋੜਾ ਬਹੁਤ, ਮਾਰਕੀਟ ਚਲੇ ਗਏ, ਕੋਈ ਕੁਛ ਲੈ ਆਏ ਕਦੀ ਕੁਛ ਲੈ ਆਏ। ਤੇ ਇਹੀ ਜਗ੍ਹਾ ਤੇ ਜਾਂਦੇ ਹਾਂ ਹਾਂਜੀ। ਤੁਸੀੇ ਆਏ ਸੀ ਬਾਹਸ-
ਗੇ ਘੁੰਮਣ-
ਨਹੀਂ ਅਸੀਂ ਗਏ ਸੀ ਨਾ ਪੱਥਰ ਸਾਹਿਬ ਗੁਰਦੁਆਰਾ ਗਏ ਸੀ ਨਾ ਲਦਾਖ।
ਅੱਛਾ ਅੱਛਾ ਲਦਾਕ-
ਹਾਂਜੀ ਐ ਹੁਣ ਮਛ ਤੇ ਥੋੜੇ ਦਿਨ ਨੇ ਬਾਰਾਂ ਤਾਰੀਕ ਨੂੰ ਵਾਪਸੀ ਕੀਤੀ ਸੀ ਨਾ ਅਸੀਂ ਲਦਾਖ ਤੋਂ। ਤੇ ਦਸ ਪੰਦਰਾਂ ਦਿਨ ਲੱਗ ਗਏ ਸੀ। ਸਾਡੇ ਅਸੀ ਉਥੇ ਪੱਥਰ ਸਾਹਿਬ ਗੁਰਦੁਆਰੇ ਗਏ ਰਹੇ ਸੀ ਪੂਰੀ ਫੈਮਿਲੀ। ਤੇ ਦਸ ਬਾਰਾਂ ਦਿਨ ਲੱਗ ਗਏ। ਬਹੁਤ ਅੱਛਾ ਗੁਰਦੁਆਰਾ ਬਹੁਤ ਅੱਛਾ ਐ। ਸੇਮ ਸੇਮ ਤੁਸੀਂ- ਤੇ ਸ਼ਾਮੀ ਰਹਿਰਾਸ ਦੇ ਪਾਠ ਦੇ ਬਾਅਦ ਸ਼ਾਖਸ਼ਾਤ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਹੁੰਦੇ ਪੱਥਰ ਸਾਬ ਗੁਰਦੁਆਰੇ ਸ਼ਾਮੀ।
ਅੱਛਾ ਜੀ ਹਾਂ-
ਅੱਛਾ ਗੁਰਦੁਆਰਾ ਐ ਸਾਰਾ ਆਰਮੀ ਦੇ ਅੰਡਰ ਗੁਰਦੁਆਰਾ ਐ ਉੱਥੇ ਕੋਈ ਆਰਮੀ ਦੇ ਤੇ ਦਸ-ਪੰਦਰਾਂ ਬੰਦੇ ਨੇ ਜਿਨਾਂ ਨੇ ਆਪਣੇ ਅੰਡਰ ਚ ਰੱਖਿਆ ਗੁਰਦੁਆਰਾ। ਮਗਰ ਬਹੁਤ ਸੇਵਾ ਕਰਦੇ ਨੇ, ਬਹੁਤ ਜ਼ਿਆਦਾ ਸੇਵਾ ਕਰਦੇ ਨੇ। ਪੱਥਰ ਸਾਹਿਬ ਗੁਰਦੁਆਰੇ ਦੀ, ਤੇ ਬਹੁਤ ਅੱਛਾ ਗੁਰਦੁਆਰੇ ਹਾਂਜੀ। ਤੇ ਉਹਦੇ ਤੇ- ਥੋੜਾ ਅੱਗੇ ਚਲੇ ਜਾਓ ਚਲੇ ਜਾਓ ਤੇ ਉੱਥੇ ਦਾਤਨ ਸਾਹਿਬ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਦਾ।
ਅੱਛਾ।
ਹਾਂਜੀ ਜੀ ਤੇ ਬਾਬਾ ਜੀ ਨੇ ਗੁਰੂ ਨਾਨਕ ਦੇਵ ਜੀ ਨੇ ਦਾਤਨ ਕੀਤੀ ਸੀ ਨਾ। ਤੇ ਓਥੇ ਲੋਕ ਕੇ ਕਿਹਾ ਸੀ ਕਿ ਇੱਥੇ ਕੋਈ ਪੇੜ ਪੂੜ ਨਹੀਂ ਹੈ ਕੁਛ ਵੀ ਨਹੀਂ ਹੈ, ਤੇ ਆਕਸੀਜਨ ਲੈਵਲ ਬੜਾ ਘੱਟ ਐ। ਤੇ ਫੇਰ ਗੁਰੂ ਨਾਨਕ ਦੇਵ ਜੀ ਨੇ ਉੱਥੇ ਦਾਤਨ ਕਰ ਉੱਥੇ ਸੁੱਟੀ ਸੀ ਦਾਤਨ ਤੇ ਉਹਨਾਂ ਦਾ ਪੇੜ ਲੱਗ ਰਿਹਾ ਬਹੁਤ ਵੱਡਾ।
ਅੱਛਾ ਹਲੇੇ ਵੀ ਹੈਗਾ ਉਹ?
ਹਾਂਜੀ, ਹਲੇ ਵੀ ਹੈਗੇ ਏ ਬੜੀ ਦਾਤਨ ਲੱਗੀ ਉੱਥੇ ਤੇ ਅਸੀਂ ਵੀ ਲੈ ਕੇ ਆਏ ਸੀ ਉੇ- ਓਥੋਂ ਦੀ ਦਾਤਨ ਸੈਬ ਗੁਰਦੁਆਰੇ ਤੋਂ ਦਾਤਨ ਲੈ ਕੇ ਆਏ ਦੇਆਂ ਅਸੀ ਵੀ, ਪ੍ਰਸ਼ਾਦ ਦੇ ਤੌਰ ਤੇ। ਹਾਂਜੀ ਤੇ ਉੱਥੇ ਜਦੋਂ ਦਾਤਨ ਤਾਂ ਪੇੜ ਲੱਗਾ ਸੀ ਨਾ ਤੇ ਲੋਕੀ ਬੜੇ ਖੁਸ਼ ਹੋਏ ਸੀ ਤੇ ਓਥੇ ਥੋੜ੍ਹੀ ਬੋਹਤ ਹਰਿਆਲੀ ਸ਼ੁਰੂ ਹੋ ਗਈ ਸੀ। ਜੀ ਨਾਨਕ ਦੇਵ ਜੀ ਨੇ ਕਰਵਾਈ ਸੀ ਤੇ ਓਥੇ ਫੇਰ ਛੋਟਾ ਗੁਰਦੁਆਰਾ ਸਾਰਾ ਬਣੇਆ ਦਾ ਗੁਰੂ ਨਾਨਕ ਦੇਵ ਜੀ ਦਾ ਬੋਹਤ ਅੱਛਾ ਗੁਰਦੁਆਰਾ ਬਣੇਆ ਦਾ ਏ। ਤੇ ਉਧਰ ਦੀ ਸਾਈਡ ਚ ਵੈਸੇ ਔਸ ਹਾਂ ਲੇਹ ਵਗੈਰਾ ਬੜੀ ਅੱਛੀ ਜਗਾ ਹੈ ਘੁੰਮਣੇ ਵਾਲੀ ਬਹੁਤ ਪਿਆਰੀ ਜਗ੍ਹਾ ਵੇ ਮਗਰ ਇਹ ਕਿ ਉੱਥੇ ਉਹੀ ਲੋ ਤੁਸੀਂ ਵੀ ਜਾ ਸਕਦੇ ਜਿਹਨੂੰ ਸਾਰੀ ਪ੍ਰੋਬਲਮ ਵਗੈਰਾ ਨਹੀਂ ਹੋਏ ਆਕਸੀਜਨ ਲੈਵਲ ਉੱਥੇ ਬਹੁਤ ਘੱਟ ਏ।
ਚੜ੍ਹਾਈ ਵਗੈਰਾ ਵ-
ਤੇ, ਹਾਂਜੀ। ਹੇਮਕੋਟ ਸਭ ਤੋਂ ਜ਼ਿਆਦਾ ਚੜਾਈ ਹੈ, ਉੱਥੇ ਦੀ, ਲਦਾਖ ਦੀ।
ਅੱਛਾ! ਹਾਂ, ਮੈਡੀਕਲ ਵਗੈਰਾ ਕਰਵਾ ਕੇ, ਜਾਣਾ ਹੋਣਾ ਨਾ ਉੱਥੇ।
ਹਾਂਜੀ, ਮੈਂ ਜਿਹੜਾ ਕਹਿੰਦੇ ਨਾ, ਹੇਮਕੁੰਟ ਸਾਹਿਬ ਜਿਹੜੀ ਹੈ, ਯਾਤਰਾ ਉਹ ਤੇ ਹੈ ਹੀ ਹੈ। ਮਗਰ ਉਹਦੇ ਤੋਂ ਉੱਚੇ ਲੈਵਲ ਤ ਆ। ਪਤਾ ਸਾਹਿਬ ਗੁਰਦੁਆਰਾ, ਹਾਂਜੀ। ਹਾਂ, ਬਹੁਤ ਉੱਚਾ ਗੁਰਦੁਆਰਾ ਹੈ। ਨ ਅਸੀਂ ਸ਼੍ਰੀਨਗਰ ਘੁੰਮੇ ਸੀ। ਛੋਟੀ ਪਾਤਸ਼ਾਹੀ ਦੇ ਗੁਰਦੁਆਰੇ ਗਏ ਸੀ। ਸ਼੍ਰੀਨਗਰ, ਪਹਿਲਗਾਮ ਗਰ ਨਾ ਦੇਖ ਅਸੀਂ ਸਾਰੇ ਗੁਰਦੁਆਰੇ ਫਿਰਦੇ ਹੋਏ ਘੁੰਮਦੇ ਫਿਰਦੇ ਆਏ ਸਾਰੇ ਅਸੀਂ। ਕੋਈ ਦਸ, ਬਾਰਾਂ ਦਿਨ ਦਾ ਸੜਾ, ਅਸੀਂ ਅਸੀਂ ਪੂਰੀ ਆਪਣੀ ਫੈਮਲੀ ਸੀ। ਘਰ ਦੀ ਫੈਮਲੀ ਸੀ ਅਸੀਂ ਸਾਰੇ, ਹਾਂਜੀ ਹਾਂਜੀ ਮੇਰੀ ਨਨਾਨ ਦਾ ਉਹ ਜਗਾਧਰੀ ਰਹਿੰਦੀ ਹੈ ਨਾ ਮੇਰੀ ਨਨਾਣ, ਉਹ ਵੀ ਆਏ ਸੀ। ਆਪਣੇ ਬੱਚੇ ਬੱਚੇ, ਬੁੱਚੇ ਹਾਂਜੀ ਉਹ ਵੀ ਆਪਣੇ ਬੱਚੇ, ਬੁੱਚੇ ਲੈ ਕੇ ਹਨ।
ਅੱਛਾ ਕਿਵੇਂ ਗਏ ਸੀਗੇ? ਟ੍ਰੇਨ ਤੋਂ ਗਏ ਸੀਗੇ?
ਨਹੀਂ ਨਹੀਂ ਅਸੀਂ, ਆਪਣੀ ਗੱਡੀਆਂ ਲੈ ਕੇ ਗਏ ਸੀ।
ਅੱਛਾ ਅੱਛਾ, ਤੁਸੀਂ ਆਪਣੀ ਗੱਡੀਆਂ ਲੈ ਕੇ ਗਏ ਸੀਗੇ।
ਹਾਂਜੀ, ਹਾਂਜੀ ਹਾਂਜੀ ਆਸੀ ਆਪਣੀ ਤਿੰਨ ਦਿਨ ਲੱਗ ਗਏ ਸੀ। ਸਾਨੂੰ ਲਦਾਖ ਪੁੱਜਦੇ- ਪੁੱਜਦੇ ਜੰਮੂ ਤੋਂ ਤਿਨ ਦਿਨ ਲਗ ਗਏ ਸੀ। ਹਾਂਜੀ, ਹਾਂਜੀ। ਇੱਕ ਰਾਸ਼ੀ ਨਗਰ ਆਈ, ਦੂਜੀ, ਹਾਂਜੀ ਇੱਕ ਰਾਸ਼ੀ ਨਗਰ ਦੋ ਅਸੀ ਰਾਤ ਕਰਕੇ, ਤੀਸਰੀ ਰਾਤ ਲਦਾਖ ਅਸੀਂ ਦੋ ਤਰੀਕ ਨੂੰ ਨਿਕਲੇ ਸੀ। ਤੇ ਚਾਰ ਤਰੀਕ ਨੂੰ ਸ਼ਾਮੀ ਅੱਠ, ਸੱਤ ਅੱਠ ਵਜੇ ਪੁੱਜ। ਜੈਸੀ ਸੀ
ਅੱਛਾ- ਅੱਛਾ, ਹੋਰ ਤੁਸੀਂ
ਗੁਰਦੁਆਰੇ ਦੇ, ਬਿਲਕੁਲ ਕੋਲ ਗੱਡੀਆਂ ਚਲਦੀਆਂ ਬਿਲਕੁਲ। ਤੋੜ ਉੱਪਰ ਤੱਕ ਕੱਢੀਆਂ ਜਾਂਦੀਆਂ, ਹਾਂਜੀ ਹਾਂਜੀ ਤੋੜ ਉੱਤੇ ਤੱਕ ਕੱਢੀਆਂ
ਓਕੇ ਉੱਥੀ ਚੜ੍ਹਾਈ ਹੈਗੀ ਹੈ। ਜਿਵੇਂ ਉ
ਨਹੀਂ, ਨਹੀ ਉ ਤੇ ਅਸੀ ਵੀ ਇੱਕੋ ਹੀ ਜਗ੍ਹਾ ਤੇ ਹੈ। ਥੋੜ੍ਹੀ ਜ, ਔਖਾ ਹੈ। ਉੱਥੇ ਥੋੜ੍ਹਾ ਜ ਉਹੀ ਜਿਹੜਾ ਖਾਈਆਂ, ਖੁਈਆਂ ਨਾ ਥੋੜ੍ਹੇ ਨੇ ਸੀ, ਉੱਥੇ ਹੀ ਔਖਾ ਹੈ। ਕੋਈ ਦਸ ਪੰਦਰਾਂ ਕਿਲੋਮੀਟਰ ਦਾ ਜਿਹੜਾ ਏਰੀਆ ਨਾ ਸੀਟ ਥੋੜਾ ਜ ਨਾ ਉਹ ਔਖਾ ਹੈ। ਬਾਕੀ ਤੇ ਬਹੁਤ ਅੱਛੀ ਰੋਡ ਵਗੈਰਾ ਹੈ, ਉੱਥੇ ਤੇ ਪੱਥਰ ਸਾਹਿਬ ਗੁਰਦੁਆਰੇ ਦੇ ਬਿਲਕੁਲ, ਅੰਦਰ ਗੱਡੀਆਂ ਜਾਂਦੀਆਂ ਤੋੜ
ਅੱਛਾ!
ਹਾਂਜੀ, ਉਹ ਤੇ ਤੋੜ ਗੱਡੀਆਂ ਜਾਂਦੀਆਂ। ਉੱਥੇ ਤੁਸੀਂ ਪਾਠ ਸੁਨੋ, ਰਵੋ, ਖਾਨ ਪੀਣ ਦਾ ਪੂਰਾ ਇੰਤਜ਼ਾਮ ਤਿੰਨੋ ਟਾਈਮ ਮਿਲੇਗਾ ਤੁਹਾਨੂੰ, ਤੇ ਮਗਰ ਠੰਡ ਬਹੁਤ ਜ਼ਿਆਦਾ ਉੱਥੇ, ਬਹੁਤ ਜਿਆਦਾ ਠੰਡ ਏ, ਤੇ ਆਕਸੀਜਨ ਲੈਵਲ ਘੱਟ ਤੇ, ਬਹੁਤ ਜਿਆਦਾ
ਹਾਂਜੀ, ਹੋਰ ਤੁਸੀਂ ਕੀ ਕਰਦੇ ਹੋ? ਹਾਊਸ ਵਾਈਫ ਹੋ।
ਹ ਹਾਂਜੀ--ਹਾਂਜੀ ਮੈਂ ਹਾਊਸ ਵਾਇਫ ਹਾਂ। ਪਹਿਲੇ ਮੈਂ ਪੀਜੀ ਵਗੈਰਾ ਚਲਾਉਂਦੀ ਸੀ। ਪੇਨ ਗਸਟ ਵਗੈਰਾ ਤੇ ਮਗਰ ਮੈਂ ਥੋੜਾ, ਬੰਦ ਕੀਤਾ ਵੇ, ਦਰਅਸਲ ਬੱਚੇ ਛੋਟੀਆਂ ਛੁੱਟੀਆਂ ਗਏ ਨਾ ਤੇ ਇਸ ਚੱਕਰ 'ਚ ਥੋੜਾ ਬੰਦ ਏ ਹਲੇ। ਛੁੱਟੀਆਂ ਬਲੇ ਕੋਲ ਕੋ ਮੇਰੇ ਦੋ ਬੇਟੇ ਨੇ, ਇੱਕ ਬੇਟੀ, ਤਿੰਨ ਬੇਟੇ ਨੇ, ਇੱਕ ਬੇਟੀ, ਮੇਰੀ
ਅੱਛਾ, ਅੱਛਾ ਜੰਮੂ ਛੁੱਟੀਆਂ ਚੋਂ ਕਦੋ ਪਈਆਂ?
ਕਿਉਂਕਿ, ਛੁੱਟੀਆਂ ਇੱਥੇ ਲੇਟ ਪੈਂਦੀਆਂ ਨਾ, ਗਰਮੀ ਦੀਆਂ। ਤੇ ਇਸ ਕਰਕੇ ਅਗਸਤ ਵਿੱਚ, ਹਾਂਜੀ ਹਾਂਜੀ, ਹਾਂਜੀ ਇਥੇ ਜੁਲਾਈ ਜੂਨ ਦੀ ਪਈ ਹੈ ਛੁੱਟੀ ਕੋਈ ਦਸ ਬਾਰਾਂ ਤਰੀਕ ਤੋਂ ਛੁੱਟੀਆਂ ਪਈਆਂ ਨਾ ਤੇ ਜੁਲਾਈ ਵਿੱਚ ਖੁੱਲਣਗੇ। ਵੀ ਪੱਚੀ ਤਰੀਕ ਛੱਬੀ ਸਤਾਈ ਨੂੰ ਖੁੱਲਣਗੇ। ਸਕੂਲ ਇੱਥੇ
ਅੱਛਾ, ਅੱਛਾ ਅੱਛਾ ਵਧੀਆ ਫੇਰ ਤੇ ਸਾਡੇ ਤਾਂ ਇਥੇ ਖਤਮ ਹੋ। ਕਿ ਬੱਚਿਆਂ ਜਾਣ ਨੇ ਬੱਚੇ ਸਕੂਲ ਜਾਣਾ ਵੀ ਸਟਾਰਟ ਕਰਨ ਲੱਗ ਗਏ ਹੈਗੇ ਨੇ
ਮੇਰੀ ਦਰਸਲ ਨਾਣਾਨ ਵੀ ਉੱਥੇ ਹੀ ਰਹਿੰਦੇ ਨਾ ਜੇ ਕਰਦੀ। ਉਹ ਵੀ ਆਏ ਸੀ, ਤੇ ਉਹ ਵੀ ਜਲਦੀ ਚਲੇ ਗਏ ਸੀੇ ਕਹਿੰਦੇ ਸੀ। ਸਕੂਲ ਖੁਲਣ ਵਾਲੇ ਨੇ ਤੇ ਇਸ ਕਰਕੇ ਉਹ ਵੀ ਚਲੇ ਗਏ ਸੀ। ਵੀ ਜਲਦੀ ਹਾਂਜੀ
ਅੱਛਾ ਅੱਛਾ ਤੁਹਾਡੀ ਮੋਰਨਿੰਗ ਰੂਟੀਨ ਕੀ ਹੈ ਵੈਸੇ?
ਸਵੇਰੇ ਸਮੇਂ ਸਿਰ ਉੱਠ ਕੇ ਨਹਾਣਾ ਧੋਣਾ ਗੁਰਦੁਆਰੇ ਜਾਣਾ ਪਾਠ ਪੂਜਾ ਕਰਨਾ ਬੱਚਿਆਂ ਨੂੰ ਸਕੂਲ ਵਗੈਰਾ ਭੇਜਣਾ। ਕੋਲਜ ਭੇਜਣਾ ਆਪਣੇ ਬੱਚਿਆਂ ਨੂੰ ਮੈਂ। ਤੇ ਉਹਦੇ ਬਾਅਦ ਆਪਣਾ ਘਰ ਦਾ ਕੰਮ ਪਹਿਲੇ ਪੀਜੀ ਵਾਲੇ ਬੱਚੇ ਹੁੰਦੇ ਸੀ। ਤੇ ਉਹਨਾਂ ਨੂੰ ਸਵੇਰੇ ਸਵੇਰੇ ਖਾਣਾ ਵਗੈਰਾ ਬਣਾਉਣਾ। ਉਹਨਾ ਵਾਸਤੇ ਉਹਨਾਂ ਨੂੰ ਦੇਣਾ ਉਹਨਾਂ ਨੇ ਕੋਲਜ ਵਗੈਰਾ ਜਾਣਾ। ਤੇ ਉਹਦੇ ਬਾਅਦ ਫਿਰ ਆਪਣਾ ਘਰ ਦਾ ਹੀ ਸਾਰਾ ਕੰਮ ਫੇਰ ਬੱਚੇ ਪੀਜੀ ਵਾਲੇ ਬੱਚੇ ਵੀ ਇੱਕ ਦੋ ਵਜੇ ਘਰ ਆ ਜਾਂਦੇ ਸੀ। ਫਿਰ ਉਹਨਾਂ ਨੂੰ ਖਾਣਾ ਵਗੈਰਾ ਦੇਣਾ ਤੇ ਬਸ ਇਹ ਆ ਘਰ ਦਾ ਹੀ ਕੰਮ ਹੁੰਦਾ ਹੈ। ਹਾਂਜੀ ਹਾਂਜੀ ਹਾਂਜੀ ਹਾਂਜੀ ਸਵੇਰੇ ਤੁਰ ਪਹਿਲਾ ਕੰਮ ਵੀ ਬਹੁਤ ਜਾ ਸਵੇਰੇ ਤੁਹਾਨੂੰ ਪਤਾ ਕੰਮ ਵੀ ਬਹੁਤ ਜਿਆਦਾ ਹੁੰਦਾ ਹੈ
ਤੇ ਉਹਨਾਂ
ਹਾਂ ਨਾ ਤਾਂ ਸਵੇਰੇ ਸਵੇਰੇ ਪਾਣੀ ਵੀ ਇ ਹਾਂਜੀ ਇਥੇ ਪਾਣੀ ਵੀ ਸਵੇਰੇ ਸਵੇਰੇ ਆ ਜਾਂਦਾ ਨਾ ਸਾਢੇ ਪੰਜ ਪੌਣੇ ਛੇ ਵਜੇ ਪਾਣੀ ਵੀ ਆ ਜਾਂਦਾ ਤੇ ਤੇ ਉਹਦੇ ਚੱਕਰ ਚ ਵੀ ਥੋੜਾ ਜਲਦੀ ਉੱਠਣਾ ਪੈ ਜਾਂਦਾ ਹੈ। ਹਾਂਜੀ ਕਿਉਂਕਿ ਇੱਥੇ ਪੂਰੇ ਦਿਨ ਚ ਇੱਕੋ ਵਾਰੀ
ਹਾਂ ਮੈਂ ਕਿਹਾ ਫਿਰ ਤਾਂ ਤੁਹਾਨੂੰ ਖਾਣਾ ਬਣਾਉਣਾ ਬਹੁਤ ਪਸੰਦ ਆ ਪਸੰਦ ਹੋਣਾ ਹੈਨਾ
ਹਾਂ ਮੈਂ ਖਾਣਾ ਵਗੈਰਾ ਬਣਾ ਲੈਂਦੀ ਹਾਂ। ਕਿਉਂਕਿ ਮੈਨੂੰ ਕੋਈ ਦਸ ਪੰਦਰਾਂ ਮੈਂ ਪੀਜੀ ਦੇ ਪੇਨ ਗੈਸਟ ਰੱਖੇ ਨਾ ਪੀਜੀ ਮੈਂ ਚਲਾਉਂਦੀ ਜਿਵੇ ਮਤਬਲ ਬੱਚੇ ਲੜਕੇ ਹੁੰਦੇ ਸੀ ਛੇ- ਛੇ ਸੱਤ-ਸੱਤ ਕੁੜੀਆਂ ਹੁੰਦੀਆਂ ਸੀ।
ਹੂੰ
ਖਾਣਾ ਵਾਣਾ ਮੈ ਸਭ ਖੁਦ ਐਡਜੈਸਟ ਕਰ ਲੈਣੀ ਸਾਰਾ ਕੁਛ
ਅੱਛਾ ਤੁਹਾਨੂੰ ਕੁਛ ਖਾਸ ਚੀਜ਼ ਬਣਾਉਣੀ ਵੀ ਆਉਂਦੀ ਜਿਵੇਂ ਫੇਵਰੇਟ ਡਿਸ਼ ਕੋਈ ਕੋਈ ਫੂਡ ਆ ਕੁਛ ਵੀ, ਕੀ ਐਸੀ ਚੀਜ਼ ਜਿਹੜੀ
ਹਾਂ ਘਰ ਦੇ ਵਿੱਚ ਥੋੜਾ ਬਹੁਤ ਜੋ ਵੀ ਹੋ ਰਿਹਾ ਢੋਕਲਾ ਵਗੈਰਾ ਬਣਾ ਲਿਆ ਗੋਲ ਗੱਪੇ ਵਗੈਰਾ ਬਣਾ ਲਿਆ ਛੋਟਾ ਮੋਟਾ ਟਿੱਕੀ ਬਣਾ ਲਈ, ਇਡਲੀ, ਡੋਸਾ, ਸਾਂਭਰ ਬਣਾ ਲਿਆ। ਥੋੜਾ ਬਹੁਤ ਬਣਾ ਬਣਾਉਣ ਲੈਦੀਆ ਸਾਰਾ ਕੁਛ
ਅੱਛਾ
ਹੁਣ ਤੁਹਾਨੂੰ ਪਤਾ ਜਿੱਥੇ ਬੱਚੇ ਹੋਣ ਉੱਥੇ ਤੇ ਖਾਣ ਪੀਣ ਵਾਸਤੇ ਤਾਂ ਕੁਛ ਜਾਂ ਕੋਈ ਮੰਗਦੇ ਹੀ ਰਹਿੰਦੇ ਨੇ
ਹਾਂ, ਹਾਂ ਬੱਚਿਆਂ ਕਰਕੇ ਹੁੰਦਾ ਆ। ਹੋਰ ਤੁਹਾਨੂੰ ਤੁਸੀਂ ਫਰੀ ਟਾਈਮ ਵਿੱਚ ਕੀਣਾ ਪਸੰਦ ਕਰਦੇ ਹੋ।
ਫਰੀ ਟਾਈਮ ਦੇ ਵਿੱਚ ਆਪਣਾ ਘਰ ਦਾ ਹੀ ਨੀ ਕੰਮ ਨੁਕਦਾ ਤੇ ਫਰੀ ਟਾਈਮ ਬੜਾ ਮੁਸ਼ਕਿਲ ਨਾਲ ਮਿਲਦਾ ਬੋਤ ਮੁਸ਼ਕਿਲ ਇੰਨਾ ਫਰੀ ਟਾਈਮ ਚ ਮਿਲਦਾ ਏ, ਪੂਰਾ ਦਿਨ ਪਤਾ
ਹਾਂ
ਇਹ ਨਹੀ ਚੱਲਦਾ ਚੱਲ ਜਾਂਦਾ ਤੇ। ਤੇ ਯਾ ਛੱਤ ਤੇ ਸੈਰ ਕਰਨ ਚਲੇ ਜਾਂਦੇ ਸ਼ਾਮੀ ਫਰੀ ਟੀ ਵੀ ਸੀਰੀਅਲ ਵਗੈਰਾ ਮੈਂ ਬਹੁਤ ਘੱਟ ਦੇਖਦੀ ਆ ਬੋਤ ਘੱਟ ਅ ਸ਼ਾਮ ਦੇ ਟਾਈਮ ਜਦ ਫਰੀ ਹੁੰਦੀ ਆ ਤੇ ਸੈਰ ਜਨਾਨਾ ਪਾਰਕ ਚਲੇ ਜਾਂਦੀ ਆ, ਸੈਰ ਵਗੈਰਾ ਕਰ ਲੈਨੀ ਆ ਥੋੜ੍ਹੀ ਬੋਤ। ਤੇ ਉਹਦੇ ਬਾਅਦ ਫਿਰ ਡਿਨਰ ਦਾ ਅ ਹਾਂਜੀ, ਉਦੇ ਬਾਦ ਤੁਹਾਨੂੰ ਪਤਾ ਫਿਰ ਡਿਨਰ ਦਾ ਟਾਈਮ ਹੋ ਜਾਂਦਾ। ਫਰ ਓਈ ਓ ਬੱਚਿਆਂ ਨੂੰ ਖਾਓ, ਪਿਲਾਓ ਫੇਰ ਕਿਤੇ ਜਾ ਕੇ ਰੈਸਟ ਮਿਲਦੀ ਥੋੜ੍ਹੀ ਬੋਤ ਰਾਤੀ। ਹੋਰ ਤੁਸੀਂ ਸੁਣਾਓ। ਹਾਂਜੀ-ਹਾਂਜੀ ਠੀਕ ਏ ਠੀਕ ਓਕੇ ਜੀ-ਓਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਜੀ -ਸਤਿ ਸ਼੍ਰੀ ਅਕਾਲ।